ਹੈਲੋ-
ਹਾਂਜੀ, ਸਤਿ ਸ਼੍ਰੀ ਅਕਾਲ ਜੀ-
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਤੁਸੀ-
ਹਾਂਜੀ ਠੀਕ ਆ, ਤੁਸੀ ਦੱਸੋ-
ਬਸ ਜੀ ਵਧੀਆ, ਤੁਸੀ ਦੱਸੋ, ਕੀ ਕਰ ਰਹੇ ਸੀ।
ਕੁਛ ਨੀ, ਚਲੋ ਅੱਜ ਆਪਾਂ ਮੌਸਮਾਂ ਬਾਰੇ ਗੱਲ ਕਰਦੇ ਹਾਂ।
ਹਾਂਜੀ- ਹਾਂਜੀ, ਹੋਰ, ਮੌਸਮ ਤੇ ਬੜਾ ਹੀ ਬੇਕਾਰ ਹੋਇਆ ਪਿਆ ਕਦੇ। ਗਰਮ, ਕਦੇ ਠੰਡਾ, ਕਦੇ ਬਾਰਿਸ਼, ਕਦੇ ਧੋਪ ਸਮਝ ਹੀ ਨਹੀਂ ਆ ਰਿਹਾ।
ਹਾਂ, ਸਹੀ ਗੱਲ ਆ। ਓਦਾਂ ਪਹਿਲਾਂ ਨਾਲੋਂ ਸਹੀ ਹੈ, ਮੌਸਮ ਦੇਖਿਆ ਜਾਏ, ਪਹਿਲਾਂ ਵਿੱਚ ਤੇ ਜ਼ਿਆਦਾ ਗਰਮੀ ਹੋ ਗਈ ਸੀ, ਪਰ ਹੁਣ ਮੀਂਹ ਪੈਣ ਤੋਂ ਬਾਅਦ ਮੌਸਮ ਸਹੀ ਹੋ ਜਾ ਹੋ ਚੁੱਕਾ ਹੈ, ਹਨਾ।
ਹਾਂਜੀ- ਹਾਂਜੀ, ਨਹੀਂ ਕਈ ਵਾਰੀ ਤਾਂ ਬਹੁਤ ਹੁੰਮਸ ਹੋ ਜਾਂਦੀ ਹੈ।
ਹਾਂਜੀ ਅਹ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਠੰਢ ਦੇ ਮੌਸਮ ਵਧੀਆ ਲੱਗਦੇ ਜ਼ਿਆਦਾ।
ਮੈਨੂੰ ਤੇ ਸਰਦੀਆਂ ਦਾ ਹੀ ਅੱਛਾ ਲੱਗਦਾ, ਸਰਦੀਆਂ ਚ ਨਾ ਮਤਲਬ ਹਾਂਜੀ, ਵਿੰਟਰਸ ਦਾ, ਵਿੰਟਰਸ ਦਾ ਮੌਸਮ ਅੱਛਾ ਰਹਿੰਦਾ ਹੈ।
ਉਹ ਕਿਉਂ, ਅੱਛਾ ਲੱਗਦਾ ਤੁਹਾਨੂੰ?
ਉਹ ਤਾਂ ਅੱਛਾ ਲੱਗਦਾ ਹੈ, ਕਿ ਇੱਕ ਤਾਂ ਬੰਦਾ ਕੰਮ ਕਰ ਸਕਦਾ ਹੈ, ਗਰਮੀ ਦੇ ਵਿੱਚ ਚਿਪ ਚਿਪਾਹੜ। ਇੰਨੀ ਮਤਲਬ ਗਰਮੀ ਲੱਗਦੀ, ਘਬਰਾਹਟ ਹੁੰਦੀ। ਗਰਮੀ ਦਾ ਨਾ, ਅਸੀਂ ਕਿਤੇ ਬਾਹਰ ਜਾ ਸਕਦੇ ਹਾਂ। ਨਾ ਕੁਛ ਕਰ ਪਾਉਂਦੇ ਸਰਦੀਆਂ ਚ ਅਸੀਂ ਚਲੋ। ਕੱਪੜੇ ਪਾਏ ਬਾਹਰ ਵੀ ਚਲੇ ਆਏ, ਘੁੰਮ ਕੇ ਘੁੰਮ ਵੀ ਆਏ, ਹੈਨਾ। ਤੇ ਸਵੈਟਰ ਸੂਟਰ ਪਾਇਆ ਕੰਮ ਵੀ ਕਰ ਲਈਦਾ। ਰਜਾਈ ਚ ਨੀੱਗੇ ਹੋ ਜੋ ਲਾਈਟ ਵੀ ਗਈ ਹੋਏ, ਤੇ ਨਾਲ ਗੱਲਾਂ ਬਾਤਾਂ ਵੀ ਮਾਰਦੇ ਰਹੋ, ਤਾਂ ਵੀ ਫ਼ਰਕ ਨਹੀਂ ਪੈਂਦਾ ਹਨਾ ਮੂੰਗੀਆਂ ਖਾਂਦੇ ਰਹੋ। ਤੇ ਗੱਲਾਂ ਬਾਤਾਂ ਮਾਰਦੇ ਰਹੋ, ਮੈਨੂੰ ਇਹ ਮੌਸਮ ਬਹੜਾ ਵਧੀਆ ਲੱਗਦਾ ਸਰਦੀਆਂ ਦਾ। ਗਰਮੀਆਂ ਦਾ, ਤੇ ਮੌਸਮ ਦੇ ਬਰਸਾਤ ਦਾ ਵੀ ਠੀਕ ਹੈ, ਪਰ ਜ਼ਿਆਦਾ ਨਹੀਂ ਕਿ ਚਿਪਚਿਪਾਹਟ। ਚਿੱਕੜ, ਉਹ ਚੀਜ਼ ਥੋੜਾ ਲੱਗਦਾ ਅਵੋਇਡ ਕਰਨਾ। ਪਸੰਦ ਕਰਦੀ ਹਾਂ।
ਹੂੰ
ਹੋਰ ਤੁਹਾਨੂੰ, ਕਿਹੜਾ ਪਸੰਦ ਹੈ।
ਮੈਨੂੰ ਤਾਂ ਏਦਾਂ ਹੁੰਦਾ, ਮੈਂ ਇਹ ਨੀ ਕਹਿੰਦੀ ਕਿ ਗਰਮੀ ਦਾ ਬਹੁਤ ਵਧੀਆ ਆ। ਸਰਦੀ ਦਾ, ਜਿੱਦਾਂ ਨਾ ਗਰਮੀ ਆਉਂਦੀ ਆ। ਫਿਰ ਆਪਾਂ ਨੂੰ ਹੌਲੀ ਹੌਲੀ ਉਸ ਮੌਸਮ ਦੀ ਆਦਤ ਪੈ ਜਾਂਦੀ ਹੈ। ਦੇਖੋ ਜਦੋਂ ਗਰਮੀ ਤੋਂ ਬਾਅਦ ਸਰਦੀ ਆ ਲੱਗਦੀ ਨਾ, ਫਿਰ ਸ਼ੁਰੂ ਸ਼ੁਰੂ ਚ ਥੋੜਾ। ਲੱਗਦਾ ਵੀ ਹਾਏ ਹੁਣ ਚੇਂਜ ਹੋ ਜਾਣਾ, ਮੈਨੂੰ ਏਦਾਂ ਹੁਣ ਪਤਾ ਨੀ ਤੁਹਾਨੂੰ ਲੱਗਦਾ। ਲੱਗਦਾ ਹੋਊਗਾ ਜਾਂ ਨਹੀਂ। ਮੈਨੂੰ ਲੱਗਦਾ। ਮੈਨੂੰ ਇਹ ਹੈ ਵੀ ਜਦੋਂ ਗਰਮੀ ਦਾ ਹੁੰਦਾ ਨਾ, ਤਾਂ ਮੈਨੂੰ ਉਹਦੀ ਹੀ ਆਦਤ ਪੈ ਜਾਂਦਾ, ਫਿਰ ਅਹ ਸ਼ੁਰੂ ਸ਼ੁਰੂ ਚ ਸਰਦੀ ਦਾ, ਮੈਨੂੰ ਵਧੀਆ ਨੀ ਲੱਗਦਾ ਪਰ ਜਦੋਂ ਸਰਦੀ ਦੇ। ਆਉਂਦਾ, ਫਿਰ ਮੈਨੂੰ ਜਦੋਂ ਨਵੀਂ ਨਵੀਂ ਗਰਮੀ ਆਂਦੀ, ਫਿਰ ਮੈਨੂੰ ਗਰਮੀ ਨੀ ਵਧੀਆ ਲੱਗਦੀ ਮਤਲਬ ਦੋਨੇ ਮੌਸਮਾਂ ਦੇ ਵਿੱਚ। ਮੈਂ ਕਰ ਲੈਂਦੀ ਆ ਵੀ, ਚਲੋ ਸਹੀ ਆ ਦੋ।
ਹੈ ਨਾ
ਹਾਂ ਦੋਨਾਂ, ਜਿੱਦਾਂ ਫਾਇਦੇ ਵੀ ਆ ਨੁਕਸਾਨ ਵੀ ਆ, ਗਰਮੀ ਚ ਇਹ ਆ। ਬੰਦਾ ਸਰਦੀ ਚ ਮੈਨੂੰ ਲੱਗਦਾ ਥੋੜਾ। ਬੰਨ੍ਹ ਕੇ ਰਹਿ ਜਾਂਦਾ ਬੰਦਾ ਵੀ ਬੱਸ ਘੁੱਟ ਕੇ ਰਵੇ ਕੱਪੜੇ ਪਾ ਕੇ ਰਵੇ, ਤੁਸੀਂ
ਹੂੰ
ਹਾਂ ਇਹ ਵੀ ਹੁੰਦਾ ਹੈ, ਠੰਡ ਬਹੁਤ ਹੁੰਦੀ, ਕਈ ਵਾਰ ਤਾਂ ਕੰਬਲ ਵਿੱਚੋਂ ਬਾਹਰ ਨਿਕਲਣ ਨੂੰ ਹੀ ਨੀ ਮੰਨ।
ਤੇ ਮਨ ਕਰਦਾ ਹੈਗਾ। ਸਹੀ ਗੱਲ।
ਫਿਰ ਇੰਨੀ ਸੁਸਤੀ ਪੈ ਜਾਂਦੀ ਹੈ। ਗਰਮੀਆਂ ਚ ਏਦਾਂ ਦੀ ਸੁਸਤੀ ਘੱਟ ਪੈਂਦੀ ਸਰਦੀਆਂ ਦੇ ਮੁਕਾਬਲੇ।
ਹਾਂ, ਸੁਸਸੀ ਤੇ ਘੱਟ ਪੈਂਦੀ ਹੈ ਪਰ ਫਿਰ ਵੀ ਹੁੰਦਾ। ਜਿਵੇਂ ਰਾਤੀ ਨੀਂਦਰ ਨਹੀਂ ਪੂਰੀ ਹੁੰਦੀ ਹੈਗੀ ਹਨਾ, ਕਈ ਵਾਰੀ ਮੱਛਰਾਂ ਕਰਕੇ ਗਰਮੀ ਕਰਕੇ। ਉਹ ਫਿਰ ਦਿਨੇ ਵੀ ਡਿੱਗੂ ਡਿੱਗੂ ਕਰਦਾ, ਬੰਦਾ ਸਾਰੀ ਦਿਹਾੜੀ। ਇਹੀ ਲੱਗਦਾ ਕੀ ਨੀਂਦ ਆ ਰਹੀ ਹੈ। ਨੀਂਦ ਪੂਰੀ ਨੀ ਹੋਈ ਇਹੀ ਹੁੰਦਾ।
ਹਾਂਜੀ ਓਦਾਂ ਵੀ ਦੇਖਿਆ ਜਾਏ ਨਾ। ਪੈਲੇ ਮੌਸਮਾਂ ਨਾਲੋਂ ਹੁਣ ਮੌਸਮ ਜਾਦੇ ਮਤਲਬ ਕਿ ਖ਼ਰਾਬ ਆ ਜਦੋਂ ਹੁਣ ਪੈਲੇ ਹੁੰਦੇ ਤੀ ਲੋਕ ਘੱਟ ਪੇੜ ਪੌਦੇ ਕੱਟਦੇ ਸੀ ਹਨਾ। ਬਿਜਲੀ ਵੀ ਨੀ ਜਦ ਹੁੰਦੀ ਸੀ ਤਾਂ ਵੀ ਇੰਨੀ ਗਰਮੀ ਨਈ ਸੀ ਲੱਗਦੀ ਹੁੰਦੀ।
ਹਾਂ ਹੁਣ ਤੇ ਜਰਾ ਜੀ ਇੱਕ ਮਿੰਟ ਲਾਈਟ ਚਲੀ ਜਾਏ ਬਰਦਾਸ਼ਤ ਹੀ ਨਈ ਹੁੰਦਾ।
ਸਈ ਗੱਲ ਆ ਹੁਣ ਫਿਰ ਆਪਾਂ ਖੁਦ ਲੋਕਾਂ ਲਈ
ਹਾਂਜੀ
ਕੁਦਰਤ ਕੁਦਰਤੀ ਸਾਧਨਾਂ ਨੂੰ ਖ਼ਰਾਬ ਕਰਕੇ ਇਹੋ ਜਿਹਾ
ਹਾਂ ਇਹੋ ਜਿਹਾ ਕਰਤਾਂ ਸਈ ਗੱਲ ਹੈ ਹਾਂ ਸਈ ਗੱਲ ਹੈ।
ਹੂੰ
ਸਾਰੇ ਪੇੜ ਹਟ ਗਏ ਜਿਨੂੰ ਜਿਹਨੂੰ ਹਰਿਆਲੀ ਦਿੰਦੇ ਸੀ ਹਵਾ ਦਿੰਦੇ ਸੀ। ਉਹਦੀ ਵਜ੍ਹਾ ਨਾਲ ਜ ਸਾਨੂੰ ਉਈ ਨਾ ਤਾਂ ਕਰਕੇ ਤੇ ਧਿਆਨ ਸਾਨੂੰ ਖੁਦ ਹੀ ਰੱਖਣਾ ਚਾਹੀਦਾ ਆਪਣੇ ਸਰੀਰ ਦਾ ਕਿਹੜਾ ਸਾਨੂੰ ਸਰੀਰ ਕਿਹੜਾ ਮੌਸਮ ਸਾਡੇ ਤੇ ਸੂਟ ਕਰਦਾ ਹੈ ਕਈ ਵਾਰੀ ਤੇ ਗਰਮੀਆਂ ਦੇ ਵਿੱਚ ਵੀ ਠੰਡਾ ਗਰਮ ਕਰ ਲਓ ਕੋਲਡ ਹੋ ਜਾਂਦਾ। ਖਾਂਸੀ ਜ਼ੁਕਾਮ ਹੋ ਜਾਂਦਾ ਬੋਤ ਬੁਰਾ ਓ ਤਾਂ ਠੀਕ ਵੀ ਨੀ ਹੁੰਦਾ ਕਈ ਵਾਰੀ ਐਵੇਂ ਲੱਗਦਾ। ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੂੰ ਇਨੀ ਪੰਦਰਾਂ ਦਿਨ ਹੋ ਗਏ ਖਾਂਸੀ ਜ਼ੁਕਾਮ ਲੱਗੇ ਹੋਏ। ਨਈ ਤੇ ਗਰਮੀਆਂ ਦੇ ਵਿੱਚ ਖਾਸੀ ਜ਼ੁਕਾਮ ਦਾ ਕੋਈ ਮਤਲਬ ਹੀ ਨਈ ਹੁੰਦਾ ਹੈਨਾ। ਪਰ ਇਹ ਹੁੰਦਾ ਨਾ ਜਿਵੇਂ ਅਸੀਂ ਬਾਹਰੋਂ ਆਏ ਇੱਕ ਦਮ ਠੰਡਾ ਪਾਣੀ ਪੀ ਲਿਆ ਐਵੇਂ ਹੁੰਦਾ ਹਨਾ। ਇਹ ਚੱਕਰ ਪੈਂਦਾ ਤੇ ਉਹਦੇ ਨਾਲ ਵੀ ਸਰਦ ਗਰਮ ਹੋ ਵ ਜਾਂਦਾ।
ਹਾਂਜੀ ਮੌਸਮ ਆ ਜਿਹੜੇ ਸਾਡੀ ਜ਼ਿੰਦਗੀ ਦੀ ਸਿਹਤ ਤੇ ਖੇਤੀਬਾੜੀ ਨਾਲ ਸਿੱਧਾ ਜੁੜਿਆ ਹੋਇਆ ਹੁੰਦਾ ਹੈ। ਹਨਾ ਅਸੀਂ ਵਾਤਾਵਰਨ ਦੀ ਸੰਭਾਲ ਕਰਾਂਗੇ। ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੰਗਾ ਮੌਸਮ ਮਿਲੂਗਾ ਤੇ ਹੁਣ ਆਪਣੇ ਕਿਆ
ਹੂੰ ਹੂੰ ਸਈ ਗੱਲ ਐ ਤੇ ਸਾਨੂੰ ਆਪ ਹੀ ਧਿਆਨ ਰੱਖਣਾ ਪੈਂਦਾ ਐ ਨਾ। ਵੀ ਕਿਵੇਂ ਅਸੀਂ ਆਪਣੇ ਆਪ ਆਸ ਪਾਸ ਦਾ ਮੌਸਮ ਨੂੰ ਮਾਹੌਲ ਨੂੰ ਕਿਵੇਂ ਸਈ ਕਰ ਸਕਦੇ ਆਂ
ਹਾਂਜੀ ਚਲੋ ਆਪਾਂ ਆਪ ਤਾਂ ਚਲੋ ਸਮਝ ਜਾਂਣੇ ਆਂ ਪਰ ਕੁਛ ਲੋਕ ਸਮਝ ਨਈ-ਨਈ ਇਸ ਗੱਲ ਨੂੰ
ਬੱਚੇ ਵੀ ਨਈ ਸਮਝਦੇ ਨਾ ਅੱਜ ਕੱਲ੍ਹ ਤਾਂ ਸਾਡੇ ਬੱਚੇ ਵੀ ਨਈ ਸਮਝਦੇ ਬੱਚੇ ਵੀ ਤੇ ਆਏ ਠੰਡਾ ਪਾਣੀ ਪੀ ਲਿਆ ਓਧਰੋਂ ਏਸੀ ਚੋਂ ਨਿਕਲੇ ਧੁੱਪੇ ਚਲੇ ਗਏ ਐ ਐਹੀ ਸਰਦ ਗਰਮ ਦਾ ਤੇ ਇਹੀ ਸੀਨ ਹੁੰਦਾ।
ਮੇਨ ਕਾਰਨ ਤਾਂ ਇਹੀ ਆ।
ਹਾਂਜੀ-ਹਾਂਜੀ-ਹਾਂਜੀ ਇਹੀ ਚੱਕਰ ਐ ਇਹੀ ਤੇ ਦਿੱਕਤ ਹੁੰਦੀ ਏ। ਚਲੋ ਜੀ ਤੇ ਆਪ ਆਪਣੇ ਹੱਥ ਵਿਚ 'ਚ ਹੈਗਾ ਕਿਵੇਂ ਅਸੀਂ ਆਪਣੇ ਆਪ ਨੂੰ ਬਚਾਣਾ ਜਿੰਨਾ ਤੋਂ ਜਿੰਨਾ ਗਰਮੀ ਦੇ ਵਿੱਚ ਬਾਹਰ ਨਿਕਲ ਘੱਟ ਨਿਕਲ ਜਾਈਏ ਓਨਾ ਹੀ ਚੰਗਾ ਹਨਾ ਆ ਕੇ ਅਸੀਂ ਨੋਰਮਲ ਪੈਲੇ ਥੋੜਾ ਸਾਹ ਲਈਏ ਫੇਰ ਪਾਣੀ ਪੀਏ। ਇਕਦਮ ਠੰਡਾ ਪਾਣੀ ਨਾ ਪੀਏ ਮਟਕੇ ਦਾ ਪੀ ਲਈਏ ਨੋਰਮਲ ਪਾਣੀ ਪੀ ਲਈਏ। ਇੱਕ ਮੇਰੀ ਫਰੈਂਡ ਦੀ ਬੇਟੀ ਅ ਮਤਲਬ ਮੇਰੀ ਬੇਟੀ ਦੀ ਫਰੈਂਡ ਆਂਦੇ ਨਾ ਬਿਲਕੁਲ ਹੀ ਮਤਲਬ ਉਹ ਕਦੇ ਠੰਡਾ ਪਾਣੀ ਨਹੀਂ ਪੀਂਦੇ। ਕਦੇ ਵੀ ਜਦੋਂ ਉਹਨਾਂ ਨੇ ਕੈਣਾ ਨੋਰਮਲ ਪਾਣੀ ਆਪ ਮੁਝੇ ਨੋਰਮਲ ਪਾਣੀ ਆਂਟੀ ਆਪ ਮੁਝੇ ਨੋਰਮਲ ਪਾਣੀ ਦੋ ਮਟਕੇ ਕਾ ਪਾਣੀ ਦੇ ਦੋ। ਉਹ ਮੇਰੀ ਫਰੈਂਡ ਬੇਟੀ ਕਹੇਗੀ ਤੁਸੀਂ ਕਿਵੇਂ ਪੀ ਲੈਂਦੇ ਹੋ। ਅਹ ਗਰਮ ਪਾਣੀ ਸਾਡੇ ਕੋਲ ਤਾਂ ਪੀਤਾ ਹੀ ਨਹੀਂ ਜਾਂਦਾ, ਮੈਂ ਕਿਹਾ ਹੈਬਿਟ ਹੈ ਜੈਸੀ ਮਰਜੀ ਡਾਲ ਲਓ, ਇਹ ਤੇ ਸਹੀ ਗੱਲ ਹੈ, ਹੈਬਿਟ ਢਾਇਆ ਸੀਂ, ਜਿਵੇਂ ਅਸੀਂ ਆਪਣੇ ਸਰੀਰ ਨੂੰ ਢਾਲ ਲਾਂਗੇ, ਉਹ ਢਲ ਜਾਏਗਾ ਹਨਾ।
ਹਮ, ਹੋਰ ਮੈਨੂੰ ਖੁੱਦ ਨੂੰ ਵੀ ਸ਼ੁਰੂ ਤੋਂ ਆਦਤ ਨੀ ਹੈਗੀ ਵੀ, ਮੈਂ ਠੰਡਾ ਪਾਣੀ ਤੋਂ ਮੈਂ ਵੀ ਠੰਡਾ ਪਾਣੀ ਪੀਤੇ ਬਿਨਾਂ ਰਹਿ ਨੀ ਸਕਦਾ ਦੀ, ਪਰ ਮੈਨੂੰ ਇਹ ਵੀ, ਮੈਨੂੰ ਹੁਣ ਤੋਂ ਆਦਤ ਬਣਾਉਣੀ ਚਾਹੀਦੀ ਹੈ ਤਾਂ ਕਿ ਆਪਣੀ ਅੱਗੇ ਤੋਂ ਸਿਹਤ ਸਹੀ ਰਵੇ।
ਸਿਹਤ ਸਹੀ ਰਹੇ, ਸਹੀ ਗੱਲ ਜੀ, ਬਿਲਕੁਲ, ਬਿਲਕੁਲ ਤੇ ਉਹੀ ਨਾ ਆਪਣੇ ਹੱਥ 'ਚ ਹੁੰਦਾ, ਅਸੀਂ ਸਿਹਤ ਨੂੰ ਆਪਣਾ ਕਿੰਨਾ ਸਹੀ ਰੱਖਣੇ ਹਾਂ ਕੀ ਕਰ ਕਿਵੇਂ ਅਸੀਂ ਰਹਿੰਦੇ ਹਾਂ, ਕਿਵੇਂ ਕਰਦੇ ਹਾਂ, ਗੱਲ ਐਵੇ।
ਹਾਂਜੀ, ਇਹ ਆਪਣੇ ਰਹਿਣ- ਸਹਿਣ ਦੇ ਢੰਗ ਤੇ ਹੁੰਦਾ ਆ।
ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ, ਉਹੀ ਤੇ ਹਾਂ, ਗਰਮੀ 'ਚ ਜਾਈਏ, ਘੱਟ ਤੋਂ ਘੱਟ ਬਾਹਰ ਜਾਈਏ ਤੇ ਆਪਣੇ ਆਪ ਨੂੰ ਢਕ ਕੇ ਜਾਈਏ, ਕਵਰ ਕਰਕੇ ਜਾਈਏ, ਹਨਾ।
ਹਾਂਜੀ, ਅੱਜ- ਕੱਲ ਦੇ ਤਾਂ ਨਾ ਪੋਲਿਊਸ਼ਨ ਹੀ ਇੰਨਾ, ਫੈਲ ਚੁੱਕਾ ਆ।
ਹਾਂ, ਉਹ ਬਹੁਤ
ਉਹਦੇ ਨਾਲ ਹੀ, ਬਹੁਤ ਬਿਮਾਰੀਆਂ ਤਾਂ ਉਹਦੇ ਨਾਲ ਹੀ ਫੈਲਦੀਆਂ ਆ।
ਬਿਲਕੁਲ, ਬਿਲਕੁਲ, ਸਹੀ ਗੱਲ ਹੈ, ਅੱਧੀਆਂ ਬਿਮਾਰੀਆਂ ਤੇ ਉਹਦੇ ਨਾਲ ਹੀ ਹੁੰਦੀਆਂ ਨੇ।
ਤੇ ਸਭ ਕੁਛ ਇਹਨਾਂ ਦੇ ਕਾਰਨ ਵੀ ਆਪਾਂ ਖੁਦ ਹਾਂ, ਆਪਾਂ ਖੁਦ ਹੀ ਨੀ ਨਾ ਆਪਾਂ ਆਪਣੀ, ਸਿਹਤ ਦਾ ਖਿਆਲ ਰੱਖ ਪਾ ਰਹੇ ਹਾਂ ਨਾ, ਆਪਣੇ ਵਾਤਾਵਰਨ ਨੂੰ ਸਾਂਭ ਪਾ ਰਹੇ ਹਾਂ ਆਪਾਂ
ਨਾ ਬਿਲਕੁਲ ਨਹੀਂ, ਇਹੀ ਤੇ ਗੱਲ ਉਹੀ ਗੱਲ ਹੈ, ਜਿਵੇਂ ਅਸੀਂ ਫੇਰ ਕਰਨੇ ਆ, ਉਵੇਂ ਹੀ ਸਾਡੇ ਬੱਚੇ ਦੇਖਦੇ ਨੇ, ਉਹੀ ਕਰਦੇ ਨੇ, ਹਨਾ। ਹਮ, ਅੱਜ -ਕੱਲ ਦੇ ਬੱਚੇ ਤਾਂ ਵੈਸੇ ਹੀ ਥੋੜੇ ਕੇਅਰਲੈਸ ਹੈਗੇ ਨੇ ਥੋੜਾ ਧਿਆਨ ਹੀ ਦਿੰਦੇ ਹੈਗੇ ਜੀ। ਚੀਜ਼ਾਂ ਵੱਲ, ਹਨਾ। ਹੋਰ ਕੁਛ ਹੋ, ਜਿਵੇਂ ਘਰ ਦਾ ਮੋਲ ਦੇਖਦੇ ਨੇ, ਉਹ ਕਰਦੇ ਨੇ ਅਗਲੇ। ਜਾਂ ਅਸੀਂ ਵੀ ਜਿਵੇਂ ਹੁ, ਘਰ ਵਿੱਚ ਕੁਛ ਵੀ ਪੇੜ ਲਗਾਈਏ, ਹਰ ਚੀਜ਼ ਕਰੀਏ। ਹੈ ਨਾ, ਤੇ, ਆ ਐਟਮੋਸਫੇਅਰ ਨੂੰ ਸਾਫ਼ ਰੱਖੀਏ, ਤਾਂ ਵੀ ਅੱਛਾ। ਉਹ ਅਸੀਂ ਕਈ ਬਿਮਾਰੀ ਬਿਮਾਰੀਆਂ ਤੋਂ ਬਚਾਂਗੇ, ਗਰਮੀ ਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਹੁਣ ਜਿਵੇਂ ਪੇੜ ਨੇ, ਕਿੰਨੀ ਠੰਡੀ ਛਾਂ ਦਿੰਦੇ ਨੇ, ਹਵਾ ਦਿੰਦੇ ਨੇ, ਠੰਡੀ, ਠੰਡੀ ਹਨਾ। ਤੇ ਉਹ, ਕਿੰਨਾ ਫ਼ਾਇਦੇਮੰਦ ਰਹਿੰਦੇ ਨੇ, ਹਰਿਆਲੀ ਹੁੰਦੀ ਹੈ। ਅੱਖਾਂ ਵਾਸਤੇ ਵੀ ਅੱਛਾ ਹੁੰਦਾ, ਸਵੇਰੇ- ਸਵੇਰੇ ਉੱਠੋ। ਹਰਿਆਲੀ ਦੇਖੋ, ਬਹੁਤ ਫ਼ਰਕ ਪੈਂਦਾ ਹਰ ਚੀਜ਼ ਨਾਲ ਹਨਾ। ਇਹ ਛੋਟੀਆਂ, ਛੋਟੀਆਂ ਗੱਲਾਂ ਤੋਂ ਹੀ ਹਾਂਜੀ, ਹਾਂਜੀ।
ਉਹਨਾਂ ਨੂੰ ਹੀ ਨੁਕਸਾਨ ਪਹੁੰਚਾ ਰਹੇ ਹਾਂ, ਜਿਹੜੇ ਸਾਡੇ ਲਈ ਫਾਇਦੇਮੰਦ ਆ, ਹੁਣ ਆਪਾਂ ਸਾਥ
ਹਾਂ, ਹਾਂ ਔਰ ਉਹੀ ਕੱਟ, ਕੱਟ ਕੇ ਰੱਖੀ ਜਾ ਰਹੇ ਆ।
ਸਹੀ ਗੱਲ ਆ।
ਓਹੀ ਕੱਟ ਕੱਟ ਕੇ ਰੱਖੀ ਜਾ ਰਹੇ, ਉਹਦਾ ਕੀ ਫਾਇਦਾ। ਹੋਦੀ ਜਗ੍ਹਾ ਜੀ, ਪੇੜ ਨੀ ਹੈਗੇ। ਵਾਤਾਵਰਨ ਜੀਨਾ ਕੇ ਹਨਨਾ
ਹਾਂਜੀ।
ਮੈਂ ਖਿਹਾ ਪੇੜ-ਪੂੜ ਨਹੀਂ ਹੈਗੇ ਤੇ ਉਹਦੀ ਵਜ੍ਹਾ ਨਾਲ ਜਿਹੜਾ ਏ ਵਾਤਾਵਰਨ ਏ ਬਹੁਤ ਫ਼ਰਕ ਪੈਂਦਾ ਉਹਦੇ ਨਾਲ ਵੀ ਹਨਾ।
ਸਹੀ ਗੱਲ, ਜ਼ਿਆਦਾ ਫ਼ਰਕ ਪੈਂਦਾ ਉਹਨਾਂ ਨਾਲ ਆ। ਉਹਨਾਂ ਨੂੰ ਕੱਟਣ ਨਾਲ ਤਾਪਮਾਨ ਕਿੰਨਾ ਵੱਧ ਚੁੱਕਿਆ ਏ ਆਪਣੇ।
ਵੱਧ ਚੁੱਕਿਆ ਏ, ਬਿਲਕੁਲ।
ਹਾਂਜੀ।
ਹਾਂ, ਇਹ ਗਰਮੀ ਤਾਂ ਈ ਵੱਧਦੀ ਏ ਜ਼ਿਆਦਾ।
ਹੂੰ, ਤਾਂਈ ਤਾਂ ਆਪਾਂ ਕੈਣੇ ਆਂ ਬਈ ਪੈਲੀਆ ਦੇ ਮੁਕਾਬਲੇ ਹੁਣ ਕਿੰਨੀ ਗਰਮੀ ਹੋ ਗਈ। ਪੈਲਾਂ ਜਾ ਦਾ ਗਿਣਤੀ ਵਿੱਚ ਸੀ ਪੇੜ-ਪੌਦੇ ਹੁਣ ਘੱਟ, ਹੁਣ ਘੱਟ ਚੁੱਕੀ ਏ ਇਨਾਂ ਦੀ ਗਿਣਤੀ।
ਘਾਟ ਚੁੱਕੇਐ ਸਰਦੀਆਂ ਤੇ ਮੁਸ਼ਕਿਲਾਂ ਨਾਲ ਦੋ ਯਾ ਤਿੰਨ ਮੀਨੇ ਦੀਆਂ ਪੈਂਦੀਆਂ ਨੇ। ਜਾਦਾਤਰ ਗਰਮੀਆਂ ਹੀ ਪੈਂਦੀਆਂ ਨੇ।
ਸਹੀ ਗੱਲ ਆ।
ਨਾ ਗਰਮੀ ਜਿਆਦਾ ਪੈਂਦੀ ਏ, ਸਰਦੀਆਂ ਤੇ ਮੁਸ਼ਕਿਲ ਨਾਲ ਦੋ ਮੀਨੇ ਦੀਆਂ, ਤਿੰਨ ਮੀਨੇ ਦੀਆਂ ਪੈਣਗੀਆਂ। ਔਈ ਹੁੰਦੈ, ਹੋਰ ਦੱਸੋ?
ਹੋਰ, ਬਸ ਵਧੀਆ ਜੀ।
ਹਾਂਜੀ-ਹਾਂਜੀ, ਚਲੋ ਵਧੀਆ ਹੀ ਰੈਣਾ ਚਾਹੀਦੈ ਜੀ, ਹਾਂਜੀ।
ਹਾਂਜੀ, ਚਲੋ ਠੀਕ ਐ, ਵਧੀਆ ਲੱਗਾ ਤੁਐਡੇ ਨਾਲ ਗੱਲ ਕਰਕੇ।
ਅ ਹਾਂਜੀ-ਹਾਂਜੀ, ਵਧੀਆ ਤੇ ਲੱਗਣਾ ਚਾਈਦੈ ਬੇ ਬਿਲਕੁਲ ਸਹੀ ਗੱਲ ਏ। ਹਾਂਜੀ ਤਾਨੂੰ ਵੀ, ਤੇ ਮੈਨੂੰ, ਮੈਨੂੰ ਵੀ ਬੌਤ ਈ ਵਧੀਆ ਲੱਗ